ਹੈਲੋ
ਹੈਲੋ ਹਾਂਜੀ ਸਾਸਰੀ ਕਾਲ ਜੀ ਹੈਲੋ ਹਾਂਜੀ ਕੀ ਹਾਲ ਏ।
ਵਧੀਆ ਹੋਰ ਤੁਸੀਂ ਸੁਣਾਓ ਠੀਕ ਓ।
ਹਾਂਜੀ ਠੀਕ ਫ੍ਰੀ ਓ।
ਹਾਂਜੀ ਫ੍ਰੀ ਆਂ ਹੋਰ ਦੱਸੋ।
ਬਸ ਵਧੀਆ ਡਿਸਟਰਬ ਤੇ ਨੀ ਕੀਤਾ ਤਾਨੂੰ।
ਨਾ-ਨਾ ਹੋਰ ਸੁਣਾਓ?
ਤੁਸੀਂ ਸੁਣਾਓ ਕੀ ਆ ਇੱਧਰ ਕੀ ਹਾਲ ਚਾਲ ਮੌਸਮ ਕਿਹੋ ਜਿਹੇ ਆ ਤੁਹਾਡੇ ਉਧਰ।
ਮੌਸਮ ਤੇ ਬੜਾ ਖ਼ਰਾਬ ਹੋਇਆ ਦਾ ਇਨੀ ਬਾਰਿਸ਼ ਆ ਰਹੀ ਇੱਧਰ ਤੇ।
ਅੱਛਾ ਜੀ ਪਹਿਲੇ ਇੱਥੇ ਵੀ ਸਾਡੇ ਹੁਣ ਔਰ ਇਹ ਬੜੀ ਬੜੀ ਗਰਮੀ ਸੀ ਬਹੁਤ ਜ਼ਿਆਦਾ ਗਰਮੀ ਆ ਨੀ ਰਹੀ ਸੀ ਬਾਰਿਸ਼ ਹੂੰ ਦੋ ਦਿਨ ਹੋ ਗਏ ਲਾ ਜਾ ਇ ਨਹੀਂ ਰਹੀ ਬਾਰਿਸ਼ ਲੱਗੀ ਦੀਏ ਬਾਰੇ ਸੀ
ਹਾਂਜੀ ਦੋ ਤਿੰਨ ਦਿਨ ਹੋ ਗਏ ਨੇ ਬੜੀ ਬਾਰਿਸ਼ ਆ ਰਹੀ ਹੈ।
ਬਹੁਤ ਬਾਰਿਸ਼ ਕਿ ਬੱਚਿਆਂ ਨੇ ਸਕੂਲ ਜਾਣਾ ਵੀ ਮੁਸ਼ਕਿਲ ਹੈ ਬੱਚੇ ਸਕੂਲ ਵੀ ਨਹੀਂ ਗਏ।
ਹਾਂਜੀ। ਬੱਚਿਆਂ ਦੀ ਛੁੱਟੀਆਂ ਹੋ ਜਾਂਦੀਆਂ ਬਾਰਿਸ਼ ਨਾਲ।
ਕੰਮ ਵੱਧ ਜਾਂਦਾ ਬਾਰਿਸ਼ ਨਾਲ ਇੰਨਾ ਗਿਸ ਗਿਸ ਗਿਸਮਿਸ ਪਈ ਚਾਰੋਂ ਪਾਸੇ।
ਹਾਂਜੀ ਬਾਰਿਸ਼ ਨਾਲ ਕੰਮ ਵੀ ਵੱਧ ਜਾਂਦੇ ਐ ਬੱਚੇ
ਬਹੁਤ ਕੰਮ ਵੱਧ ਜਾਂਦਾ ਛੁੱਟੀਆਂ ਵੀ ਬੱਚੇ ਘਰ ਜੇ ਬਣਾਓ ਵੋ ਬਣਾਓ ਪਕੌੜੇ ਬਣਾ ਦੋ। ਚਾਹ ਬਣਾ ਦਓ।
ਸਾਡੀ ਰਸੋਈ ਚ ਜ਼ਿਆਦਾ ਆਸਾਨੀ ਨਾਲ ਹੁੰਦਾ।
ਖਾਣ ਦਾ ਹੀ ਬੜਾ ਪੰਗਾ ਇਹ ਨੀ ਖਾਣਾ ਉਹ ਨੀ ਖਾਣਾ ਜਿਹੜੀ ਸਬਜ਼ੀ ਬਣਾਓ ਉਹ ਨੀ ਖਾਣਾ ਪਕੌੜੇ ਬਣਾ ਦੋ, ਸਮੋਸੇ ਮੰਗਾ ਦੋ, ਮੈਗੀ ਬਣਾ ਦੋ। ਓ ਬੜੇ ਕੰਮ ਸਾਡੇ ਅਸਤੇ ਲੇਡਿਜ ਅਸਤੇ ਵਧ ਜਾਂਦਾ।
ਬਸ ਐਈ ਐ।
ਕੀ ਕੀ ਬਣਾਏ ਬੰਦਾ। ਸੋਚਦਾ ਬੰਦਾ ਹੈਲਦੀ ਖਵਾਈਏ ਬਚ- ਬੱਚਿਆਂ ਨੂੰ ਤੇ ਹੈਲਦੀ ਕੀ ਖਵਾਈਏ ਬੱਚੇ ਮੰਗਦੇ ਨੇ ਮੈਗੀ ਯੇ ਵੋ ਬਣਾ ਦੋ। ਜਾਂ ਫਿਰ ਪਕੌੜੇ ਬਣਾ ਦੋ ਪਕੌੜੇ ਬਣਾ ਦੋ। ਫੇਰ ਲੱਗੇ ਰਹੋ ਕਿਚਨ ਦੇ ਵਿੱਚ ਹੀ।
ਅਸੀਂ ਵੀ ਸਵੇਰ ਦੇ ਅਹੀ ਖਾ ਰਹੇ ਹਾਂ ਪਕੌੜੇ ਬਣਾਏ ਬ੍ਰੈਡ ਪਕੌੜੇ। ਮੌਸਮ ਹੀ ਏਹ ਹੋ ਨਾ ਬੱਚੇ ਕੁਛ ਸਕੂਲ ਨੀ ਗਏ।
ਪਕੌੜੇ ਵੀ ਮੰਗਦੇ ਨੇ ਉਹ ਕੁਛ ਕੁਛ ਨਵਾਂ ਹੀ ਮੰਗਦੇ ਨੇ ਕੁਛ ਹੋਰ ਚੀਜ਼ ਦੇ ਪਕੌੜੇ ਬਨਾ ਕੇ ਦੇਓ ਵੇਸਣ ਵਾਲੇ ਆ ਪਕੌੜੇ ਆਲੂ ਵਾਲੇ ਆ ਨੀ ਬਣੇ। ਉਦੋਂ ਕੁਛ ਨਵੀਂ ਚੀਜ਼ ਮੰਗਣ ਨਵਾਂ ਕਿੱਥੇ ਕੀ ਆਈਡੀਆ ਲਗਾਉਂਦਾ ਰਵੇ।
ਹਾਜੀ।
ਹੋਰ ਸੁਣਾਓ ਬਹੁਤ ਖਰਾਬ ਉਹ ਅਜ ਦੇਖੋ ਪਹਿਲੇ ਬਾਰਿਸ਼ ਨੀ ਆ ਰਹੀ ਸੀ ਬਾਰਿਸ਼ ਨੀ ਆ ਰਹੀ ਸੀ ਅੱਜ ਤੁਸੀ ਦੇਖੋ ਕਿਸੇ ਜਗ੍ਹਾ ਬਾੜ ਆ ਰਹੀ ਹੈ ਕਿਸੇ ਜਗ੍ਹਾ ਕੁਛ ਆ ਰਿਹਾ।
ਹਾਂਜੀ ਪਾਣੀ ਇੰਨਾ ਇਨਾ ਭਰ ਜਾਂਦਾ ਬੱਚੇ ਵੀ ਕੀ ਕਰਨ।
ਅੱਜ ਵੀਡੀਓ ਦੇਖ ਰਹੇ ਸੀ ਸਵੇਰੇ ਵੈਸ਼ਨੋ ਦੇਵੀ ਇੰਨਾ ਬੁਰਾ ਹਾਲ ਏ। ਇਤਣਾ ਬੁਰਾ ਉਹ ਸਾਰੇ ਲੈਂਡਸਲਾਈਡ ਹੋ ਪਈ ਉੱਥੇ ਤੇ ਸ਼ਰਧਾਲੂ
ਹਾਂਜੀ ਪਿਛਲੀ ਵਾਰੀ ਨਹੀ ਦੇਖਿਆ ਸੀ। ਕਿੰਨੀ ਪਿੰਡਾਂ ਗਾਵਾਂ ਚ ਇੰਨੀ ਬਾੜ ਆਈ।
ਹਾਂਜੀ ਹਾਂਜੀ ਉਹ ਤੇ ਪੰਜਾਬ ਚ ਆਈ ਸੀ ਜ਼ਿਆਦਾ। ਇਸ ਵਾਰ ਤੇ ਵੈਸ਼ਨੋ ਦੇਵੀ ਵੀ ਬਹੁਤ ਬੁਰਾ ਹਾਲ ਏ। ਬਹੁਤ ਬੁਰਾ ਹਾਲ ਏ ਉਥੇ। ਪੈਸੈਜਰ ਲਟਕੇ ਪਏ ਨੇ ਰੀਡਿੰਗ ਦੇ ਉੱਪਰ ਲਟਕੇ ਹੋਏ ਨੇ ਲੋਕੀ ਵੀ ਫਿਰ ਵੀ ਜਾਂਦੇ ਇਸ ਮੌਸਮ ਚ ਬਜ਼ਾਰ ਫਸੇ ਹੋਏ ਪਏ ਲੋਕੀ ਜਾਂਦੇ ਵੀ ਇਸ ਮੌਸਮ ਚ ਨੇ ਲੋਕੀ।
ਹਾਂਜੀ
ਨਾ ਆਵੇ ਬਾਰਿਸ਼ ਤਾਂ ਵੀ ਚੈਨ ਨੀ ਏ।
ਅਸੀਂ ਕਹਿੰਦੇ ਬਾਰਿਸ਼ ਗਰਮੀ ਹੋਜੇ ਬਾਰਿਸ਼ ਆਏ ਬਾਰਿਸ਼ ਆਉਂਦੀ ਤੇ ਨੁਕਸਾਨ ਵੀ ਬੜੇ ਨੇ ਉਹਦੇ।
ਨੁਕਸਾਨ ਉਹ ਘਰੋਂ ਬਾਹਰ ਨੀ ਨਿਕਲ ਸਕਦਾ ਬੰਦਾ ਜਾਓ ਤੇ ਜਿਹੜਾ ਜਾਏ ਚਲੋ ਗਿੱਲੇ ਕੱਪੜੇ ਕੱਪੜੇ ਗਿੱਲੇ ਕਰ ਕਰਕੇ ਢੇਰ ਲਗਾਈ ਜਾਣਗੇ ਉਹ ਦੂਸਰਾ ਤੋਂ ਬਣਿਆ ਸੀ
ਠੀਕ ਠੀਕ ਮੌਸਮ ਹੋਣਾ ਚਾਹੀਦਾ ਮਤਲਬ ਨਾ ਜ਼ਿਆਦਾ ਠੰਡ ਨਾ ਗਰਮੀ।
ਨਹੀਂ ਹੁਣ ਕੱਲ ਦੋ ਦਿਨ ਤਿੰਨ ਦਿਨ ਦੀ ਬਾਰਸ਼ ਹੈ ਅੱਜ ਹੁਣ ਥੋੜਾ ਉੱਚਾ ਹੋਇਆ। ਤੇ ਹੁਣ ਥੋੜ੍ਹਾ ਉੱਚਾ ਹੋਇਆ ਤੇ ਇਹਦਾ ਮਤਲਬ ਸ਼ਾਮੀ ਰਾਤੀ ਫੇਰ ਬਾਰਿਸ਼ ਆਏਗੀ।
ਹਾਂਜੀ ਫਿਰ ਲਾਈਟਾਂ ਵੀ ਬੰਦ ਕਰ ਦਿੰਦੇ ਨੇ ਥੋੜੇ ਜਿਹੀ ਲਾਈਟ ਬਾਰਿਸ਼
ਲਾਈਟ ਵੀ ਆਫ ਹੋ ਜਾਂਦੀ ਏ। ਬੰਦਾ ਟਾਈਮ ਵੀ ਪਾਸ ਨਹੀਂ ਹੁੰਦਾ ਬੱਚੇ ਵੀ ਪਰੇਸ਼ਾਨ ਕਰਦੇ ਨੇ, ਲਾਈਟ ਬਗੈਰ ਲਾਈਟ ਹੋਏ ਤੇ ਬੱਚੇ ਚਲੋ। ਟੀ ਵੀ ਵਗੈਰਾ ਵੇਖ ਲੈਦੇ ਨੇ ਨਹੀਂ ਤਾਂ ਮੋਬਾਇਲ ਦੇ ਦਵੋ ਇਹਨਾਂ ਨੂੰ
ਬਸ ਸਾਰੇ ਦਿਨ ਐਹੀ ਲੰਘ ਜਾਂਦੇ। ਲਾਈਟਾਂ ਬੰਦ ਕਰ ਦੇਣਗੇ ਫੇਰ ਜੀ ਇਨਵੇਟਰ ਵੀ ਖ਼ਤਮ ਹੋ ਜਾਂਦੇ ਨੇ।
ਵੀ ਖਤਮ ਕਈ ਵਾਰ ਇੰਨੀ ਪ੍ਰੋਬਲਮ ਆ ਜਾਂਦੀ ਇਨਵਰਟਰ ਕਿ ਇਨਵਰਟਰ ਵੀ ਖਤਮ ਮੋਬਾਈਲ ਵੀ ਚਾਰਜ ਨੀ ਦੁੰਦੇ ਆਹ ਚਾਰਜ ਨਹੀਂ ਦਿੰਦੇ ਬਹੁ ਪਰੇਸ਼ਾਨੀ ਹੋ ਜਾਂਦੀ ਹੈ ਹੋਰ ਦੇਖੋ ਸਾਡੇ ਤੇ ਬਕੂ ਪਾਣੀ ਪਾਣੀ ਹੋਇਆ ਪਿਆ ਪਿੱਛੇ ਬਹਿ ਕੇ ਸਾਈਡ ਨੀਚੇ ਪਾਣੀ ਬਾਹਰ ਪਾਣੀ ਅੰਦਰ ਪਾਣੀ
ਸਾਡੇ ਵੀ ਆ ਜਿੰਨੀ ਲਾਈਟ, ਬੰਦ ਹੋਈ ਦੀ ਹੈ ਰਾਤ ਦੀ ਬੰਦ ਹੋਈ ਔਰ ਇਨਵੇਰਟਰ ਵੀ ਖ਼ਤਮ ਹੋ ਗਿਆਂ
ਨਹੀਂ ਲਾਈਟ ਤੇ ਸਾਡੀ ਖੈਰ ਸਵੇਰ ਦੀ ਗਈ।
ਹਾਂਜੀ,
ਸਵੇਰ ਦੀ ਗਈ ਨੀ ਹੈਗੀ, ਤੇ ਸਾਡੀ ਗਈ ਸੀ ਥੋੜ੍ਹੀ ਦੇਰ ਵਾਸਤੇ ਫਿਰ ਆਗੀ। ਤੁਹਾਡੇ ਲਾਈਟ ਵਾਫ
ਹਾਂਜੀ ਸਾਡੀ ਤੇ ਰਾਤ ਦੀ ਬੰਦ ਹੋਈ ਸੀ ਇਨਵੇਟਰ ਵੀ
ਤੇ ਫੇਰ ਤੇ ਬੜੀ ਮੁਸ਼ਕਿਲ ਹੈ ਨਹੀਂ ਸਾਡੀ ਲਾਈਟ ਨੀ ਓਫ ਹੋ ਗਈ ਸੀ ਥੋੜ੍ਹੀ ਦੇਰ ਵਾਸਤੇ ਫੇਰ ਆ ਗਈ ਸੀ
ਹਮ
ਤੇ ਮੈਂ ਕਿਹਾ ਚਲੋ ਬੈਠੇ ਹ ਆ ਫਰੀ ਮੈਂ ਕਿਹਾ ਚਲੋ ਤੁਹਾਨੂੰ ਪੁੱਛੀਏ ਕੀ ਹਾਲ ਚਾਲ ਮੌਸਮ
ਹਾਂਜੀ ਬਸ ਮੌਸਮ ਐਵੇਂ ਹੀ ਹੈ।
ਬਹੁਤ ਗਰਮੀ ਹ ਮੌਸਮ ਬਾਰਿਸ਼ ਵੀ ਆਉਣੀ ਬਹੁਤ ਜ਼ਰੂਰੀ ਸੀ ਕਿਉਂਕਿ ਬਹੁਤ ਜ਼ਿਆਦਾ,
ਬਸ ਮੌਸਮ ਵਿੱਚ ਲਾਈਟਾਂ ਨਹੀਂ ਬੰਦ ਹੋਣੀ ਚਾਹੀਦੀਆਂ, ਫੇਰ ਬਿਜਲੀ ਵਾਲੇ ਨੂੰ ਫੋਨ ਕਰੋ ਕਰ ਦਿਉ ਠੀਕ।
ਇਤਨਾ ਬੁਰਾ ਹਾਲ ਸੀ ਨਾ ਸਰੀਰ ਦਾ ਗਰਮੀ ਨਾਲ ਗ ਮੋਰੀਆਂ ਨਿਕਲਿਆ। ਨ ਉਹ ਕਿਸੇ ਨੂੰ ਦਾਣੇ ਨਿਕਲਦੇ ਪਏ ਕਿਸੇ ਨੂੰ ਕੁੱਛ ਨ ਲ ਪਣਾ
ਹਾਂਜੀ,
ਬਰਸਾਤ ਵੀ ਜ਼ਰੂਰੀ ਹੈ ਨਹੀਂ ਆ ਰਹੀ ਸੀ ਚਣਨੀ ਹਾਂ ਹੁਣ ਆ ਰਹੀਏ ਤਾਂ ਵੀ ਜਾਨੀ
ਜਿਹੜੇ ਛੋਟੇ ਬੱਚੇ ਨੇ ਜਿਹੜੇ।
ਉਹ ਉਹ ਕਹਿਣਗੇ ਅਸੀਂ ਬਾਰਿਸ਼ ਖੇਡਣਾ ਉਹ ਕਹਿਣਗੇ, ਅਸੀਂ ਬਾਰਿਸ਼ ਵਿੱਚ ਖੇਡਣਾ। ਸਾਡੇ ਆਾ ਨਾ ਰਿਹਾ ਸੀ ਬਾਰਿਸ਼ ਵਿੱਚ ਹੁਣੇ ਸਾਡੇ ਵੀ ਛੋਟਾ ਬੱਚਾ ਨਾ ਰਿਹਾ ਸੀ ਬਾਰਿਸ਼ ਵਿੱਚ ਮੰਨਦੇ ਨੀ ਬੱਚੇ ਨਾ ਆ ਕੇ ਗਿੱਲੇ ਕਰਕੇ ਕੱਪੜੇ ਦੇ ਤੇ ਬੈਠੇ ਨੇ ਨਾ ਨਾ। ਹੋਰ ਆਪ ਹੈ।
ਹੋਰ ਦੱਸੋ।
ਬਸ ਮੈਂ ਕਿਹਾ ਚਲੋ, ਪੁੱਛੀਏ ਕਿਹੋ ਜਿਹਾ ਮੌਸਮ ਹੈ ਮੈਂ ਕਿਹਾ ਚਲੋ। ਪਹਿਲੇ ਆਪਣੇ ਸਿਸਟਰ ਨੂੰ ਕਾਲ ਕੀਤੀ। ਮੈਂ ਕਿਹਾ ਤੁਹਾਨੂੰ ਪੁੱਛੀਏ ਕੀ ਹਾਲ ਚਾਲ, ਦੇਖੀਏ ਮੌਸਮ ਦਾ ਹਾਲ ਚੱਲ ਸਾਰਿਆਂ ਨੂੰ ਹੁੰਦਾ ਚਲੋ, ਧਰ ਵੀ ਦੇਖੀ ਪਹਿਲੇ ਲਾਈਟ ਆਫ ਸੀ ਥੋੜਾ ਜਿਹਾ। ਬੈਟਰੀ ਵੀ ਸੀ, ਮੋਬਾਇਲ ਚ ਫੇਰ ਲਾਈਟ ਆਈਏ ਤੇ ਥੋ ਚਾਰ ਕੀਤੇ ਨੇ ਤੇ ਹੁਣ ਬੱਚੇ ਸਕੂਲ ਨੀ ਗਏ, ਦੇ ਅੱਜ ਸਾਰਾ ਦਿਨ ਫੋਨ ਨੀ
ਹਾਂਜੀ ਸਾਡੇ ਇੱਧਰ ਵੀ ਇਹੀ ਹਾਲ ਐ,
ਫੁਣ ਲਿੱਤਾ ਅੱਜ ਫੁਣ ਜਸੀ ਕਿਆ ਕਰੇ, ਮੰਮੀ ਕਿਆ ਕਰੇ। ਹੁਣ ਨੀ ਗਏ ਤਾਂ ਪੜ੍ਹਨਾ ਵੀ ਨੀ ਕੋਈ ਛੁੱਟੀ ਹੈ, ਕੋਈ ਨੀ ਅੱਜ ਇੱਕ ਦਿਨ ਤੋਂ ਛੁੱਟੀ ਲਈ ਹੈ। ਦਿਨ ਤੋਂ ਬੈਠਣੇ ਆਜ ਬੱਚਿਆਂ ਦਾ। ਹੋਰ ਸੁਣਾ ਨਾ ਹੋਰ ਤੁਹਾਡੀਆਂ ਨੇ ਕੀ ਕਰਦੇ ਪਏ। ਤੁਹਾਡੇ ਵੱਲ ਕੀ ਕਿੱਦਾਂ ਵਿੱਚ,
ਬਸ ਗਲੀਆਂ ਚ ਫਿਰਦੇ ਪਏ, ਨੇ ਬਾਹਰ ਬਾਰਿਸ਼ ਨਾਲ ਨਾ ਰਹੇ ਨੇ ਬੱਚੇ।
ਉਹੀਓ ਗੱਲ ਨਾ ਉਹੀਓ ਸਾਡੇ ਪਤਾ ਬਾਰਿਸ਼ ਨਾ ਰਿਹਾ ਸੀ, ਬੜਾ ਮਨਾ ਕੀਤਾ ਨਹੀਂ ਨ ਨਾ ਲਓ ਫਿਰ ਸੋਚਿਆ ਚਲੋ ਬੱਚਿਆਂ ਨੂੰ ਗੁੰਮ ਹੋੜਿਆ ਨਿਕਲਿਆ ਚਲੋ ਥੋੜਾ ਨਾ ਲੈਣਾ। ਤੇ ਮੋਰੀਆਂ ਠੀਕ ਹੋ ਜਾਏਗਾ, ਬਹੁਤ ਵਾਰ ਜਾਂਦਾ ਫੇਰ ਨਾਲ ਉਹ ਫਿਰ ਇਹ ਨੇ ਕੱਪੜੇ ਕੱਪੜੇ ਗਿੱਲੇ ਕਰਾਲੋ,,, ਬ ਬੱਚੇ ਕੱਪੜੇ ਸੁਖਾਈਏ ਕਿੱਥੇ?
ਹਾਂਜੀ,,,, ਬਸ ਹੱਥ ਚ ਝਾੜੂ ਤੇ ਪੋਚਾ ਫੜ ਲੋ,
ਝਾੜੂ ਪੋਚਾ ਫੜੀ ਰੱਖੋ ਕੱਪੜੇ ਗਿੱਲੇ ਪਾਈ ਜਾਓ ਕੱਪੜਿਆਂ ਦੀ ਸੁਮੇਲ ਹੋ ਜਾਂਦੀ ਹੈ ਇਤਨੀ, ਬੁਰਾ ਹਾਲ ਹੋ ਜਾਂਦਾ ਹੈ ਹਰ ਇੱਕ,
ਹੂੰ ਸਾਡੇ ਵਸਤੇ ਆਰਾਮ ਤੇ ਹੈ ਨੀ,
ਨਾ ਨਾ ਜੀ ਫਿਰ ਕਹਿਣਗੇ, ਤੁਸੀਂ ਕਰਦੇ ਕਿਓ? ਫੇਰ ਕਹਿਣਗੇ ਤੁਸੀਂ ਕਰਦੇ ਕੀ ਓ? ਕੀ ਹੋ ਗਿਆ ਥੋੜੇ ਪਕੌੜੇ ਹੀ ਬਣਾਏ ਨਾ ਕੀ ਹੋ ਗਿਆ, ਇਹ ਨੀ ਦੇਖਦੇ ਕਿ ਸਿਰਫ ਪਕੌੜੇ ਬਣਾਉਣ ਨਾਲ ਕਿੰਨਾ ਕੰਮ ਵੱਧ ਜਾਂਦਾ, ਪਕੌੜੇ ਬਣਾਓ, ਫੇਰ ਉਹ ਬਰਤਨ ਸਾਫ਼ ਫਿਰ ਕਿਚਨ ਸਾਫ਼ ਸਾਡੇ ਇਹ ਆਰਾਮ ਹੀ ਹੈ ਦੋ ਮਿੰਟ ਬੈਠੋ ਫੇਰ ਚਾਅ ਬਣਾ ਲੋੋ ਜੀ,
ਬਾਰਿਸ਼ ਹੋਏ ਤੇ ਬਸ, ਪਹਿਲਾ ਜਾ ਹੀ ਮਜ਼ਾ ਹੈਗਾ, ਸਾਡਾ ਤੇ ਸਾਰਾ ਦਿਨ ਰਸੋਈ ਚ ਸਫਾਈਆਂ ਚ ਹੀ ਲੱਗ ਜਾਂਦਾ, ਹੂੰ ਜਰਾ,
ਬਸ ਹੋਰ ਸਫਾਈਆਂ ਦੇਖੋ ਲੱਗੇ ਪਈਆਂ, ਸਫਾਈਆਂ ਸਵੇਰ ਦੇ ਲੱਗੇ ਪਈਆਂ। ਸਫਾਈ ਕਰਨ ਦਾ ਫਾਇਦਾ ਵੀ ਨੀ ਉੱਧਰ ਵਿੱਚ, ਚੀਕੜ ਵਾਲੇ ਪੈਰ ਲਿਆਏ ਜਾਂਦੇ ਨੇ ਲਏ ਜਾਂਦੇ ਨੇ ਤੇ ਕੱਪੜੇ ਵੀ ਲਿਆਏ ਜਾਂਦੇ ਨੇ ਕਰੀ ਜਾਂਦੇ ਨੇ,
ਮੌਸਮ ਦਾ ਤਾਂ ਪਤਾ ਹੀ ਨਹੀਂ ਲੱਗਦਾ, ਹੁਣ ਇੱਕ ਦੋ ਦਿਨ ਤੱਕ,
ਬਸ ਬਸ ਇਹ ਦੇਖੋ, ਹੁਣ ਇੰਨੀ ਤੇਜ਼ ਬਾਰਿਸ਼ ਆ ਰਹੀ ਸੀ ਹੁਣ ਤੂੰ ਚੜ੍ਹ ਕੇ, ਹੁਣ ਧੁੱਪ ਚੜੀ ਆ ਪਕਸੀ ਖੇਲ ਰਹੇ ਨੇ ਏਦਾਂ, ਮਤਲਬ ਰਾਤੀ ਬਾਰਿਸ਼ ਫਿਰ ਆਨੀ ਹੈ,
ਹਾਂਜੀ,
ਸੌਣ ਦੀ ਵੀ ਪ੍ਰੋਬਲਮ ਹੈ, ਪੱਖੇ ਬੰਦ ਕਰਕੇ ਵੀ ਨੀ ਸੋ ਸਕਦੇ, ਗਰਮੀ ਲੱਗਦੀ ਆਂ ਪੱਖੇ ਲਗਾ ਲਓ, ਤਾਂ ਠੰਢ ਲੱਗਦੀ ਹੈ। ਰਾਤੀ ਦਿੱਕਤ ਆ ਰਾਤੀ ਫੇਰ ਰਾਤ ਦੀ ਬਾਰਿਸ਼ ਆ ਜੇ ਫੇਰ ਲਾਈਟ ਵੀ ਔਫ ਹੋ ਜਾਂਦੀ ਕੁ,
ਹਾਂਜੀ,
ਇਨਵਰਟਰ ਵੀ ਕਿੰਨੇ ਚੱਲਣਗੇ, ਇੱਕ ਘਰ ਚ ਦੋ ਦੋ ਚਾਰ ਚਾਰ, ਹੁਣ ਪੱਖੇ ਚੱਲਦੇ ਹੁਣ ਹਰ ਮਨ ਚਾਹੀਦਾ ਫੇਰ ਇਨਵਰਡਰ ਵੀ ਕੀ ਕਰੇਗਾ ਉਥੇ?
ਆ ਤੇ,
ਹੋਰ ਸੁਣਾਓ ਠੀਕ ਠਾਕ ਸਭ? ਮੈਂ ਕਿਹਾ ਚਲੋ, ਥੋੜਾ ਟਾਈਮ ਪਾਸ ਕਰੀਏ ਬੜੇ ਤੇਰ ਸਿਰ ਤੇ ਬੈਠੇ ਹੋ ਆ ਸਵਾਈਆਂ ਚ ਹੀ ਥੱਕ ਗਿਆ ਸੁੱਤਾ ਵ ਲੇਟਣਾ ਵੀ ਨੀ ਮਿਲਿਆ, ਸਵੇਰ ਤੇ ਲੱਗੇ ਅੰਦਰ ਬਾਹਰ ਚਿੱਕੜ ਚਿੱਕੜ, ਅੰਦਰ ਬਾਹਰ ਚਿੱਕੜ ਚਿੱਕੜ ਹੋਇਆ ਪਿਆ ਜੀ,
ਹੋਰ ਸੁਣਾਓ? ਡਿਸਟਬ ਨੀ ਕੀਤਾ ਨਾ ਤੁਹਾਨੂੰ,
ਨਾ-ਨਾ, ਬਸ ਮੈਂ ਵੀ ਫ੍ਰਰੀ ਹੋਈ ਸੀ ਹੁਨ ਬੱਚਿਆਂ ਨਾਲ ਲੱਗੀ ਹੋਈ ਸੀ,
ਆਹ ਵੇਖੋ ਨਾ ਖੜੇ ਆ ਬਾਹਰ ਅੰਦਰਲੇ ਪਾਸੇ ਵੀ ਪਾਣੀ ਆ ਬਾਹਰਲੇ ਪਾਸੇ ਵੀ। ਚਾਹ ਚਾਹ ਬਣਾਉਦੇ ਰ ਚਾਹ ਫੇਰ ਐਸੀ ਗਟੀ, ਇਹਨਾ ਨੂੰ ਤਾ ਚਾਹ ਪਿਆਈ ਜਾੳ, ਨਹੀ-ਨਹੀ ਬੰਦਾ ਥੋੜੀ-ਥੋੜਾ ਬਹੁਤੀ ਪੀ ਲੈਦਾ। ਫੇਰ ਐਸੀਡਿਟੀ ਹੋ ਜਾਂਦੀ ਹੈ,
ਹੋਰ ਬਸ ਕੱਲ ਨਾ ਬਾਰਿਸ਼ ਆ, ਜੇ ਕੱਲ ਫਿਰ ਬੱਚਿਆਂ ਨੇ ਸਕੂ,
ਆਏਗੀ ਆਏਗੀ, ਜਿਸ ਤਰ੍ਹਾਂ ਦਾ ਮੌਸਮ ਹੁਣ ਬਣਿਆ ਨਾ ਉਹ ਅਜੇ ਅਜ ਧੁੱਪ ਚੜ ਆਏ ਗਈ, ਸ਼ਾਮ ਦੇ ਟਾਈਮ ਕਹਿੰਦੇ ਨੇ, ਪੁਰਾਣੇ ਬਜ਼ੁਰਗ ਸ਼ਾਮ ਦੇ ਟਾਈਮ ਤੋਂ। ਚੜ ਕੇ ਮਤਲਬ ਰਾਤੀ ਬਾਰਸ਼ ਫੇਰ ਆਏ ਗਈ।
ਅੱਛਾ, ਅੱਛਾ, ਅੱਛਾ, ਫਿਰ ਬਸ ਹੁਣ ਪੇਪਰ ਸਟਾਟ ਨੇ ਬੱਚਿਆਂ ਦੇ ਫਿਰ ਤੇ ਬਾਰਿਸ਼ ਹੋਏ ਜੋ ਮਰਜ਼ੀ ਹੋਏ।
ਪ੍ਰਬ ਦਾ ਤੇ ਕੋਈ ਸਮਝ ਨੀ ਆਂਦੀ ਵੀ ਪੈਲੇ ਹੋਏ ਸੀ, ਫਿਰ ਵਿੱਚ ਹੋਲੀਡੇ ਆਗੀ ਹੋਲੀਡੇ ਬਾਦ ਵਿੱਚ ਫੇਰ ਪੇਪਰ ਹੋਏ, ਨੇ ਹੁਣ ਫੇਰ ਨਵੀਂ ਡੇਟਸ਼ੀਟ ਆਗੀ ਬੱਚਿਆਂ ਦੀ।
ਅੱਛਾ ਜੀ।
ਏਨਾਂ ਦੇ ਸਕੂਲ ਚ ਥੋੜਾ ਚੇਂਜ ਐ ਨਾ ਸਾਈਕਲ ਕਰ ਦਿੱਤਾ, ਕੁੱਛ ਸਾਈਕਲ ਵਨ ਸਾਈਕਲ ਥ੍ਰੀ ਟੂ ਕਰਤਾ ਹਰ ਮੰਥ ਪੇਪਰ ਹੋਏਗੇ, ਪਰ ਮੰਡੇ-ਮੰਡੇ ਨੂੰ ਹੋਏਗੇ। ਮੰਡੇ-ਮੰਡੇ ਨੂੰ ਹੋਏਗੇ ਪੇਪਰ, ਹਰ ਮੰਡੇ ਨੂੰ ਪੇਪਰ। ਉਹ ਫੇਰ ਇੱਕੋ ਸਬਜੈਕਟ ਪੜ੍ਹਾਂਦੇ ਰਵੂ, ਸਰ ਅੱਜ ਬਾਰਿਸ਼ ਦਾ ਬਾਨਾ ਲਾ ਕੇ ਛੜੋ ਨਾ ਮੰਮੀ, ਕਿਆ ਕਰਨਾ ਆਜ ਛੁੱਟੀ ਲਗਾਈਏ ਆਜ ਰੈਣ ਦੋ ਆਜ ਕਾ ਦਿਨ ਰੈਣ ਦੋ ਬਸ ਆਜ ਕਾ ਦਿਨ, ਫਿਰ ਕੱਲ ਪੜ੍ਹ ਲੈਂਗੇ, ਹਾਂ ਕੱਲ ਪੜ੍ਹ ਲੈਂਗੇ ਆਜ ਕਾ ਦਿਨ
ਫਿਰ ਬਾਦ ਵਿਚ, ਛੱਡਣ ਕੌਣ ਜਾਏ ਫਿਰ।
ਹਾ ਬਸ। ਔ ਵੀ ਨਾ ਫਿਰ ਬਾਰਿਸ਼ ਚ ਥੋੜ੍ਹਾ ਆਪੇ ਵੀ ਹੋ ਜਾਂਦਾ, ਚਲੋ ਬੱਚੇ ਗਿੱਲੇ ਭਿੱਜ ਕੇ ਆਣਗੇ ਕਿਤੇ ਬਿਮਾਰ ਨਾ ਹੋ ਜਾਣ, ਚਦੋਂ ਬੰਦਾ ਕੈਂਦਾ ਚਲੋ ਰੈਣ ਦੇ ਇੱਕ ਦਿਨ। ਜੇ ਇੱਕ ਦਿਨ ਰੈਣ ਦੀਏ, ਅਗਲੇ ਦਿਨ ਬੱਚਾ ਫੇਰ ਹੋਰ ਆਲਸੀ ਹੋ ਜਾਂਦਾਂ ਐ। ਸਾਨੂੰ ਅੱਜ ਵੀ ਕਰਵਾ ਦੋ, ਛੁੱਟੀ।
ਹਾਂਜੀ।
ਹੋਰ ਬਸ, ਠੀਕ ਠਾਕ ਸਭ?
ਹਾਂਜੀ ਵਧੀਆ, ਹੋਰ
ਚਲੋ, ਫੇਰ ਕਰਨਾ ਕਾੱਲ।
ਹਾਂਜੀ।
ਨਾ, ਤੁਸੀਂ ਤੇ ਯਾਦ ਨੀ ਕਰਦੇ। ਕਰਨਾ ਕਦੀ ਯਾਦ, ਹਾਂਜੀ-ਹਾਂਜੀ ਆਣਾ ਘਰ, ਹਾਂ ਨੀ ਤੁਸੀਂ ਆਣਾ, ਫੇਰ ਅਸੀਂ ਆਵਾਂਗੇ। ਚਲੋ ਠੀਕ ਐ, ਸਤਿ ਸ਼੍ਰੀ ਕਾਲ ਜੀ, ਓਕੇ ਸਤਿ ਸ਼੍ਰੀ ਕਾਲ ਜੀ।
ਠੀਕ